ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਕੀ ਹਾਲ ਜੀ?
ਵਧੀਆ। ਹਾਂਜੀ। ਬਸ। ਬੈਠੇ ਸੀ। ਹਾਂਜੀ। ਤੁਹਾਡੇ ਨਾਲ ਵਾਤਾਵਰਨ ਦੀ ਗੱਲ ਕਰਨੀ ਐ।
ਹਾਂਜੀ ਹਾਂਜੀ ਦੱਸੋ।
ਅੱਛਾ ਅੱਛਾ ਅੱਛਾ ਅੱਛਾ ਚਲੋ ਵਧ ਧੀਆ ਹੋ ਗਿਆ। ਹਾਂਜੀ। ਵਾਤਾਵਰਨ ਸਾਡੇ ਆਲੇ ਦੁਆਲੇ ਦੀਆਂ ਸਾਰੀਆਂ ਕੁਦਰਤੀ ਚੀਜ਼ਾਂ ਹਵਾ ਪਾਣੀ ਮਿੱ ਕੀ ਰੁੱਖਾ ਤੇ ਜੀਵ ਜੰਤੂਆਂ ਦਾ ਸੁਮੇਲ ਹੈ।
ਹਾਂਜੀ ਹਾਂਜੀ ਇਹ ਤੇ ਹੈ ਹੀ ਏ। ਸਹੀ ਕਹਿ ਰਹੇ ਹੋ ਤੁਸੀ ਨਾ ਹਾਂ। ਦੇਖੋ ਬਦਕਿਸ਼ਮੀ ਨਾਲ ਪ੍ਰਦੂਸ਼ ਸ਼ਨੀ ਅਤੇ ਜੰਗਲਾਂ ਦੀ ਕਟਾਈ ਕਾਰਨ ਵਾਤਾਵਰਨ ਜਿਹੜਾ ਸਾਡਾ ਗੰਦਾ ਹੋਈ ਜਾ ਰਿਹਾ ਹੈ ਜਿਸ ਨਾਲ ਧਰਤੀ ਦੇ ਸੰਤੁਲਨ ਨੂੰ ਬਚਾਉਣ ਲਈ ਸਾਨੂੰ ਮਨੁੱਖ
ਹਾਂਜੀ ਬਿਲਕੁਲ ਸਹੀ
ਅਜੇ
ਵਾਤਾਵਰਨ ਸਾਡੇ ਕੁਦਰਤੀ ਘੇਰਾ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ ਇਹਦੇ ਵਿੱਚ ਹਵਾ ਪਾਣੀ ਧਰਤੀ ਰੁੱਖ ਜੀ ਦਾ ਸ਼ਾਮਿਲ ਹੈ। ਤੇ ਵਾਤਾਵਰਨ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ ਤੇ ਸਾਡੀ ਸਿਹਤ ਦੇ ਵੀ ਵਧੀਆ ਪ੍ਰਭਾਵਿ ਪਾਉਂਦਾ ਹੈ।
ਹਾਂਜੀ ਬਿਲਕੁਲ ਸਹੀ ਕਿਹਾ ਦੇਖੋ ਨਾ ਦਖੋਰ ਅਗਰ ਪੇੜ ਪੌਦੇੇ ਨੀ ਹੋਣਗੇ ਤੇ ਦੇਖੋ ਅਸੀਂ ਸਾਹ ਵੀ ਨਹੀਂ ਲੈ ਸਕਦੇ ਪੇੜਾਂ ਪੌਦਿਆਂ ਆਕਸੀਜਨ ਲੈਂਦੇ ਆ ਉਹਨਾਂ ਕੋਲ ਅਸੀਂ ਸਭ ਕੁਛ ਅਸੀਂ ਕਿਸਾਨ ਆ ਵੀ ਨੀ ਉਹਦੇ ਬਿਨਾਂ ਲੈ ਸਕਦੇ ਤੇ ਇਸੇ ਕਰਕੇ ਸਾਨੂੰ ਨਾ ਹਾਂ ਇਸ ਕਰਕੇ ਸਾਨੂੰ ਸਭ ਤੋਂ ਜ਼ਿਆਦਾ ਵੱਧ ਤੋਂ ਵੱਧ ਪੇੜ ਪੌਦੇ ਲਾਉਣੇ ਚਾਹੀਦੇ ਹੈ ਕਟਾਈਆਂ ਨੀ ਕਰਨੀਆਂ ਚਾਹੀਦੀਆਂ ਉਹਦੀਆਂ ਨਾ
ਹਾਂਜੀ ਹਾਂਜੀ ਅਹ ਅਵਾਨਾ ਦੇ ਫੈਕਟਰੀਆਂ ਦਾ ਵੀ ਧੂੰਆਂ ਹਵਾ ਨੂੰ ਜਰੀਲਾ ਬਣਾ ਰਿਹਾ ਹੈ।
ਹਾਂਜੀ ਹਾਂਜੀ ਹਾਂ ਹਾਂ ਦੇਖੋ ਹੁਣ ਫੈਕਟਰੀਆਂ ਚ ਨਿਕਲਦਾ ਹੋਇਆ ਧੂੰਆਂ ਠੀਕ ਹੈ ਤੇ ਜਿਵੇਂ ਜ ਵਦ ਤੋਂ ਵਦ ਦੇਖੋ ਵਾਹਨ ਕਿੰਨੇ ਅੱਜ ਕੱਲ੍ਹ ਜ਼ਿਆਦਾ ਚੱਲ ਰਹੇ ਹਨ ਇੱਕ ਸਾਡੇ ਦੋ ਦੋ ਚਾਰ ਚਾਰ ਅੱਜ ਕੱਲ ਕਾਰਾਂ ਗੱਡੀਆਂ ਹੋ ਚੁੱਕੀਆਂ ਜਿਸ ਕਾਰਨ ਵਾਤਾਵਰਨ ਤੇ ਨਾ ਇਹ ਸਭ ਪ੍ਰਭਾਵਿਤ ਹੋ ਰਿਹਾ ਵਾਤਾਵਰਨ ਦਾ ਜਿਹੜਾ ਸਾਡਾ ਆਕਸੀਜਨ ਲੈਵਲ ਹੈ ਖਤਮ ਹੁੰਦਾ ਜਾ ਰਿਆ ਦੇਖੋ ਲੋਕੀ ਹੁਣ ਜਿਵੇਂ ਸਾਹ ਵੀ ਲੈਣਾ ਕਿੰਨਾ ਔਖਾ ਹੋਇਆ ਪਿਆ ਨਕਲੀ ਆਔਕਸੀਜਨ ਨਾਲ ਹੀ ਰਹਿ ਕਰਿਆ ਸਾ
ਹਾਂਜੀ ਹਾਂਜੀ ਵੈਸੇ ਜੰਗਲ ਦੀ ਕਟਾਈ ਨਹੀਂ ਹਨੂ ਕਰਨੀ ਚਾਹੀਦੀ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਨਹੀਂ ਦੇਖੋ ਦੇਖੋ ਜਿਵੇਂ ਫੈਕਟਰੀਆਂ ਦਾ ਕੂੜਾ ਕਰਕਟ ਹੈ ਰਸਾਇਣ ਦਰਿਆ ਵੀ ਜਿਆਦਾ ਜਾ ਮਿਲ ਜਾਂਦਾ ਪਾਣੀ ਵਿੱਚ ਗੰਦਾ ਕਰ ਦਿੰਦੇ ਨੇ ਤੇ
ਲੋਕਾਂ ਵੱਲੋਂ ਆ ਘਰਾ ਵਿੱਚ ਫੈਕਟਰੀਆਂ 'ਤੇ ਬਣਾਉਣੇ ਅੰਨੇ ਵਾਹ ਰੁੱਖ ਕੱਟੇ ਜਾ ਰਹੇ ਹੈ।
ਹਾਂਜੀ ਹਾਂਜੀ ਹਾਂ ਇਸ ਕਰਕੇ ਹੀ ਵਾਤਾਵਰਨ ਸਾਰਾ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਵਾਤਾਵਰਨ ਦਾ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਦੇਖੋ ਇਹਨੇ ਮਾੜੇ ਕੰਮਾਂ ਕਰਕੇ ਵਾਤਾਵਰਨ ਦਾ ਜਿਹੜਾ ਸੰਤੁਲਨ ਵੀ ਵੱਧਦਾ ਜਾ ਰਿਹਾ ਸਰਦੀ ਦਾ ਤਾਪਮਾਨ ਹੈ ਗਲੋਬਲ ਵਾਰਮਿੰਗ ਲਗਾਤਾਰ ਵੱਧਦੀ ਜਾ ਰਹੀ ਹੈ। ਹਨਾ ਇਹਦੇ ਗਲੇਸ਼ੀਅਰ ਪਿਘਲ ਰਹੇ ਹਨ ਮੌਸਮ ਦਾ ਚੱਕਰ ਵੀ ਬਦਲ ਰਿਹਾ ਹੈ ਕਈ ਨਵੀਂ ਨਵੀਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ।
ਹਾਂ
ਠੀਕ ਹੈ ਦੇਖੋ ਆਪਣੇ ਹੱਥ ਵਿੱਚ ਹੈ ਸਭ ਕੁਝ ਵਾਤਾਵਰਨ ਠੀਕ ਕਰਨਾ ਕਿਵੇਂ ਨਹੀਂ ਕਰਨਾ ਇਹ ਸਭ ਕੁਛ ਸਾਡੇ ਹੱਥ ਵਿੱਚ ਹੈ।
ਵਾਤਾਵਰਨ ਜਿਹੜਾ ਵਾ ਸਾਡੀ ਸਿਹਤ ਲਈ ਨਹੀਂ ਪੀੜੀਆਂ ਦਾ ਵੀ ਸਾਂਝੀ ਮਲਕੀਅਤ ਹੈਗੀ ਹੈ ਜੇਕਰ ਅਸੀਂ ਸਮੇਂ ਸਿਰ ਉਨੂੰ ਸੰਭਾਲ ਕੇ ਨਹੀਂ ਰੱਖਾਂਗੇ ਤੇ ਪੱਤੇ ਦਾ ਪੈ
ਬਿਲਕੁਲ ਬਿਲਕੁਲ ਇਹ ਸਮਝਣ ਦੀ ਗੱਲ ਹੈਗੀ ਬਿਲਕੁਲ ਹੈ ਨਾ ਅਗਰ ਇੰਨੀ ਗੱਲ ਸਮਝ ਆ ਜਾਵੇ ਸਗੋਂ ਤੇ ਫਿਰ ਲੋਕ ਪੇੜਾਂ ਦੀ ਕਟਾਈਆਂ ਹੀ ਨਾ ਕਰਨ ਬਿਲਕੁਲ ਵੀ ਹਾਂ ਦੇਖੋ ਵਾਵਰਨ ਜਦੋਂ ਸਾਡੀ ਹੀ ਨੀ ਸਗੋਂ ਆਪਣੀ ਆਉਣ ਵਾਲੀ ਪੀੜੀਆਂ ਦੀ ਵੀ ਬਿਲ ਹੈ ਤਾਂ ਜੇਕਰ ਅਗ ਸਿਰ ਵਾਤਾਵਰਨ ਦੀ ਸੰਭਾਲ ਨਹੀਂ ਕੀਤੀ ਤਾਂ ਧਰਤੀ ਜੀਵਨ ਦੀ ਖਤ
ਹਾਂਜੀ ਹਾਂਜੀ ਹਾਂਜੀ
ਹਮ
ਵਾਤਾਵਰਨ ਦੇ ਸੂੱਤਾ ਲਈ, ਲਈ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਯਤਨ ਕਰਨੇ ਚਾਹੀਦੇ ਐ। ਕਿ ਹੈ, ਵਾਤਾਵਰਨ ਸਾਡੀ ਰਹਿ, ਹਰੀ-ਭਰੀ ਜ਼ਿੰਦਗੀ ਜੀ ਸਕੇ।
ਹਾਂਜੀ-ਹਾਂਜੀ, ਓ ਨਾ '' ਬਿਲਕੁਲ! ਹਮ-ਹਮ। ਦੇਖੋ ਓਹੀਹੀ ਹੈ, ਵਾਤਾਵਰਨ ਉਹੀ ਹੈ, ਸਾਡਾ ਕੁਦਰਤੀ ਘੇਰਾ ਐ, ਜਿਸ ਵਿੱਚ ਅਸੀਂ ਰਹਿੰਦੇ ਆਂ! ਹਵਾ-ਪਾਣੀ ਸਾਡੇ ਰੁੱਖ-ਪੌਦੇ! ਸਾਰੇ ਜੀਅ-ਜੰਤੂ ਸ਼ਾਮਿਲ ਹਨ।
ਹਾਂਜੀ-ਹਾਂਜੀ, ਪਾਣੀ ਹ ਪਹਿ ਪਾਣੀ ਹ
ਇਹਨਾਂ ਨਹਿਰਾਂ ਦੇ ਵਿੱਚ ਅਸੀਂ ਲੋਕੀ ਕੀ ਕਰਦੇ! ਨਹਿਰਾਂ ਦੇ ਵਿੱਚ ਜਾ ਕੇ ਗੰਦੇ ਕੱਪੜੇ ਧੋਂਦੇ ਆ, ਜਾਨਵਰਾਂ ਨੂੰ ਜਾਂ ਅੰਦਰ ਲਾਂਦੇ ਆਂ, ਸਭ ਕੁੱਛ ਕਰਦੇ ਆਂ, ਜਿਹਦੇ ਕਰਕੇ ਪਾਣੀ ਸਾਰਾ ਗੰਦਾ ਹੋ ਰਿਆ, ਵਾਤਾਵਰਨ ਤਬਾਹੀ ਹੋ
ਹਾਂ, ਇਹ ਤਾਂ ਹੈ! ਇਸ ਕਰਕੇ ਜਾ਼ਦਾ ਵਾਤਾਵਰਨ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ।
ਚਲੋ ਠੀਕ ਜੀ, ਤੁਹਾਡੇ ਨਾਲ ਗੱਲ ਕਰਕੇ, ਬੜਾ ਅੱਛਾ ਲੱਗਾ ਸਸ੍ਰੀ ਕਾਲ।